ਜੀ,
ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ, ਹੈਲੋ।
ਵਧੀਆ, ਤੁਸੀਂ ਸੁਣਾਓ ਠੀਕ-ਠਾਕ।
ਹਾਂਜੀ-ਹਾਂਜੀ ਵਧੀਆ, ਹਾਂਜੀ-ਹਾਂਜੀ ਵਧੀਆ, ਆਵਾਜ ਨੀ ਆ ਰਹੀ।
ਬਸ ਵਧੀਆ, ਤੁਸੀਂ ਸੁਣਾਓ ਠੀਕ ਹੋ।
ਹਾਂ ਵਧੀਆ, ਹੋਰ ਬੱਚੇ ਠੀਕ ਨੇ।
ਹਾਂ ਬੱਚੇ
ਹੋਰ, ਬੱਚੇ ਸਭ ਵਧੀਆ ਠੀਕ-ਠਾਕ, ਤੁਸੀਂ ਸੁਣਾਓ।
ਹੋਰ ਕਿਵੇਂ ਚੱਲ ਰਿਹਾ, ਸਭ ਵਧੀਆ।
ਸਭ ਵਧੀਆ ਬਹੁਤ ਵਧੀਆ, ਮੈਂ ਕਿਹਾਿਆ ਕਿੰਨਾ ਟੈਮ ਹੋ ਗਿਆ ਗੱਲ ਹੀ ਨੀ ਹੋਈ। ਗੱਲ ਕਰਾਂ ਮੈਂ ਜਰਾ ਸਹੀ ਗੱਲ ਏ ਇਸੇ ਬਹਾਨੇ ਉਹੀ ਔ
ਵੈਸੇ ਤਾਂ ਹਾਂ ਹੈ ਨਹੀਂ ਸੀ ਮੇਰ
ਅੱਛਾ-ਅੱਛਾ, ਬਸ ਕਦੋਂ ਕਹਿ ਰਹੇ ਸੀ ਫੋਨ ਆ ਰਹੇ ਸੀ ਕਰੋ-ਕਰੋ-ਕਰੋ, ਮੈਂ ਕਿਹਾ ਚਲੋ ਕਰੋ ਬਈ ਇਸੇ ਬਹਾਨੇ ਗੱਲ ਹੋ ਗਈ। ਹਾਂਜੀ-ਹਾਂਜੀ ਸਾਡੇ ਮਈ ਪੈ ਜਾਂਦੀ ਹੈ ਮੰ ਪੰਦਰਾਂ ਮਈ ਤੋਂ ਪੈ ਜਾਂਦੀ ਹੈ।
ਅੱਛਾ ਅੱਛਾ,
ਗਰਮੀ ਪੈਂਦੀ ਏ ਨਾ ਇਥੇ ਬਹੁਤ। ਜਾਦਾ, ਤੇ ਸਾਡੇ ਮਈ ਤੋਂ ਸਟਾਰਟ ਹੋ ਜਾਂਦੀ ਹੈ ਤੇ ਛੁੱਟੀਆਂ, ਪੰਦਰਾਂ ਮਈ ਤੋਂ ਬੱਚੇ ਘਰ ਹੀ ਰਹਿੰਦੇ ਆ, ਹੁਣ ਵੱਧ ਗੀ ਛੁੱ
ਹੂੰ, ਗਰਮੀ ਬਹੁਤ ਜਿਆਦਾ ਉਸ ਸਾਈਡ ਪੈਂਦੀ ਏ।
ਤੂੰ ਹੋਰ ਵਧਾ ਤੀ ਛੁੱਟੀ ਸਮ-ਸਮਝੋ ਡੇਢ ਪੌਣੇ ਇੱਕ ਮਤਲਬ ਮਹੀਨੇ ਦੀ ਹੋਰ ਐਕਸਟਰਾ ਹੋ ਗਈ ਛੁੱਟੀ। ਜੁਲਾਈ ਤੋਂ ਸਕੂਲ ਖੁੱਲਣਗੇ, ਦੋ ਮਹੀਨੇ ਬੱਚੇ ਫ੍ਰਰੀ ਹੋਣ
ਜੁਲਾਈ ਦਾ, ਹਾਂ।
ਜਾਂ ਲਾਸਟ ਚ ਜੂਨ ਚ ਸਟਾਰਟ
ਚਲੋ ਵਧੀਆ ਫਿਰ ਕੋਈ ਕੋਰਸ-ਕੁਰਸ ਕਰਾ ਦੋ ਬੱਚਿਆਂ ਨੂੰ‌, ਹੋਰ।
ਹਾਂ ਦੇਖੋ। ਕਰੇਗੇ, ਕੁਛ ਨਾ ਕੁਛ ਤਾਂ ਕਰੇਗੇਂ। ਵੈਸੇ ਇਹਨਾਂ ਦੇ ਕਾੱਲਜ ਹੈ ਹੁਣ ਤੇ ਵੈਸੇ ਵੀ। ਤਾਂ ਪਤਾ ਈ
ਬੇਟਾ ਕਿਹੜੀ ਕਲਾਸ ਈ ਚ ਪੜ੍ਹਦਾ ਏ?
ਉਹ ਤੇ, ਸੈਕਿੰਡ ਈਅਰ ਕਰ ਲਈ ਉਹਨੇ।
ਅੱਛਾ
ਬੀਏ, ਹਾਂਜੀ ਹਾਂ। ਉਹਦੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ। ਹਾਂਜੀ ਹੁਣ ਬਸ ਉਹ ਕੋਰਸ ਕਹਿ ਰਹੀ ਹੈ। ਐਲ ਐਲ ਬੀ ਦਾ ਕੁੱਛ ਕਹਿ ਰਹੀ ਹੈ। ਟਰਾਈ ਕਰ ਰਹੀ ਹੈ ਪਹਿਲਾ ਤਾਂ ਉਹਨੇ ਕਰਨਾ ਸੀ। ਫਰੈਂਡ ਨਾਲ ਨੀ ਜਿੱਦ ਕੀਤੀ। ਤਾਂ ਤੇ ਉਹਨੇ ਕੀਤਾ ਨੀ? ਤਾਂ ਤੇ ਮੈਂ ਟਾਈਮ ਵੇਸਟ ਕਰ ਦਿਆ ਉਹ ਤਿੰਨ ਸਾਲ ਕਰਕੇ ਆ ਵੀ ਗਈ ਕੋਟਾ ਤੋਂ। ਕਰਕੇ ਵੀ ਆ ਗਈ ਊ। ਇਹਨੇ ਕੀਤਾ ਨੀ, ਤੇ ਹੁਣ ਕਹਿੰਦੀ ਮੈਂ ਸੋਚ ਰਹੀ ਹਾਂ। ਮੈਂ ਕਿਹਾ ਉਹਦੇ ਨਾਲ ਤੇਰਾ ਪੂਰਾ ਸਾਥ ਸੀ ਤਾਂ ਤੂੰ ਉਹਦੇ ਨਾਲ ਗਈ ਨੀ। ਹੁਣ ਕਹਿ ਰਹੀ ਮੈਂ ਸੋਚ ਰੀ ਆਂ। ਖਾਲੀ
ਅੱਛਾ ਅੱਛਾ! ਸਕੂਲ ਟੀਚਰ?
ਉਹ ਤਾ ਅੱਜ-ਕੱਲ੍ਹ ਹੈ ਈ ਨੀ। ਹਾਂ ਟੀਚਿੰਗ ਕਰਵਾਉਂਦੀ ਏ। ਜੋ ਆਪਾਂ ਨਾਲੇ ਹੈ ਵੀ ਨਹੀਂ ਕੋਈ ਬੈਂਕਾਂ ਤੋ ਮਿਲਦੇ, ਬੈਂਕਾਂ ਤੋ ਕੁੱਝ ਸਮਝ ਆਂਦ ਏ ਹੈ ਨੀ।
ਨਹੀਂ, ਬੈਂਕ ਦੀ ਵੀ ਅੱਛੀ ਹੈ ਜੋਬ।
ਅੱਛੀ ਤੇ ਹੈ ਲੇਕਿਨ ਥੋੜਾ ਸਿਸਟਮ ਹੈ ਨਾ ਥੋੜਾ ਸਮਝ ਨੀ ਆਉਂਦਾ। ਮੇਰੀ ਫਰੈਂਡ ਨੇ ਕਰਕੇ ਛੋ ਛੋੜੀ ਹੈ ਬੈਂਕ ਦੀ ਜੋੋਬ ਹਾਂ, ਤੇ ਉਹ ਸਿਸਟਮ ਬੜਾ ਨਹੀਂ ਨਹੀਂ, ਥੋੜ੍ਹਾ ਸਿਸਟਮ ਹੈਗਾ ਜੈਂਟਸ ਜਰਾ ਜ਼ਿਆਦਾ ਰਹਿੰਦੇ ਐ। ਲੇਡੀਜ਼ ਦਾ ਜਿਵੇਂ ਦੋ ਲੇਡੀਜ਼ ਹੋਵੇ, ਇੱਕ ਲੇਡੀਜ਼ ਹੋ ਗਈ ਫਿਰ ਕਾਮ ਅਗਰ ਨੌ ਵਜੇ ਤਿਕਣ ਦੇਣਾ ਤਾਂ ਨੌ ਵਜੇ ਅੱਜ ਦੀ ਕੰਡੀਸ਼ਨ ਦੇਣਾ ਹੈ ਤੁਸੀਂ। ਕਹਿਣ ਨੂੰ , ਕੁੜੀ ਕੱਲੀ ਹੈ ਚੱਲ ਲੇਡੀਸ ਇਕੱਲੀ ਹੈ ਫਿਰ ਉਸ ਚ ਸਮਝ ਨੀ ਆਇਆ। ਔਰ ਨਾ ਦੇਖੋ ਪ੍ਰਾਈਵੇਟ ਹੈ। ਗੌਰਮੈਂਟ ਤਾਂ ਹੈ ਨੀ ਜੋ ਟਾਈਮ ਸਿਰ ਛੁੱਟ
ਹੂ
ਦਾ ਇਹ ਰਹਿੰਦਾ ਨਾ ਬਈ ਬੀ ਅਸੀਂ ਕੰਮ ਤੁਹਾਨੂੰ ਦੇ ਤਾ ਤੁਸੀਂ ਨੋਂ ਵਜੈ ਨਿਮਟਾਓ ਤੇ ਆ ਅੱਠ ਵਜੇ ਫ੍ਰਰੀ ਕਰੋ। ਉਹ ਚੀਜ਼, ਇਸ ਕਰਕੇ ਬੈਂਕ ਤੋਂ ਪਿੱਛੇ ਹਟ ਗਏ। ਤੋ ਮੈਂ ਸੋਚਿਆ ਚੱਲ ਤੂੰ ਮੇ ਤਾਂ ਅ-ਦੇ ਟੀਚਰਾਂ ਏ ਈ ਅਧਿਕ ਤ ਕੁੜੀਆਂ ਪੜ੍ਹ ਕੇ, ਜਿੰਨੇ ਫਰੈਂਡਸ ਕੋਟਾ ਤੋਂ, ਜੈਪੁਰ ਤੋਂ ਪੜ੍ਹਕੇ ਆਈਆਂ ਨਾ, ਉਹ ਐਈਓ ਐਈਓ ਕਰਦੀ ਰਹੀਆਂ। ਏਹ ਪੜ੍ਹਾਣ ਤੇ ਲੱਗੀ ਹੋਈ, ਸਰੀ ਰੀ ਜੇ ਫਰੈਂਡਸ ਐ ਨਾ ਤਾਂ ਕੁੜੀਆਂ ਸਾਰੇ ਪੜਾ ਈ ਰੀ ਐ। ਕਹਿੰਦੇ ਸੀ ਮੰਮੀ, ਮੇਰੇ ਸਾਰੇ ਫਰੈਂਡਸ ਅਕ ਬਾਰ ਪੜ੍ਹਕੇ ਨਾ ਸਾਰੇ ਵਾਪਸ ਅੰਦਰ ਸਕੂਲ ਅੰਦਰ ਆ ਕੇ ਪੜ੍ਹਾ ਰਏ, ਜੋਬਾਂ ਈ ਨੀ ਅੱਜ ਕਲ।
ਹਾਂ, ਉਹ ਤਾਂ ਹੈ ਈ ਐ।
ਤੇ ਫੇਰ ਕਹਿੰਦੇ ਆਪਾਂ ਤੇ ਇੱਥੇ ਠੀਕ ਆ, ਨਾਲੇ ਸਟਾਫ ਈ ਬੱਚਾ ਖਲੋਂਦਾ ਬੈਂਦਾ ਐ। ਆਪਾਂ ਵੀ ਅ-ਬ ਐਸ਼ਨ ਫਰੀ ਰਏ ਤਾਂ ਬੱਚਾ ਠੀਕ ਐ। ਹਾਂ ਉਹ ਤੇ ਹੈ ਈ, ਬਾਕੀ ਬੱਚੇ ਦੀ ਕਿਸਮਤ ਹੈਗੀ ਐ। ਹੋਈ ਕਿਸਮਤ ਨਾ ਮਿਲ ਜੂ ਜੋਬ ਤਾਂ ਮਿਲ ਜਏਗੀ। ਹਮ ਫੋਮ ਵਗੈਰਾ ਤਾਂ ਭਰ ਦੀ ਰਹਿੰਦੀ ਹੈ ਵੈਸੇ। ਹਾਂ ਫੋਮ ਵਗੈਰਾ ਤਾਂ ਭਰਦੀ ਰਹਿੰਦੀ ਹੈ। ਹਾਂ ਫੋਮ ਭਰਦੀ ਰਹ ਦੋ ਤਿੰਨ ਫੋਮ ਪਹਿਲਾਂ ਭ ਪੜੇ ਕਰੇ ਸੇ ਨਾ ਉਹ ਬਸ ਮਿਲਦੀ ਨਾ ਗਵਰਨਮੈਂਟ ਜੋਬ ਓਦਾ ਤਾਂ ਤਾਨੂੰ ਪਤਾ ਈ ਆ, ਹੈ ਈ ਨੀ ਬਿਲਕੁਲ ਈ ਨੀ ਆ ਸਕ ਕਲਦੇ
ਅੱਛਾ।
ਹਾਂਜੀ ਏ ਜੋੋ
ਹੋਰ ਆਉਣਾ ਨੀ, ਪੇਕੇ ਕੇ ਨੀ ਆਣਾ?
ਹੋ ਕੇ ਆ ਗਈ ਮੈਂ ਤੇ
ਵਾਪਸ ਵੀ ਆ ਗਏ, ਛਾ ਇੱਥੇ ਨੀ ਆਣਾ ਇੱਧਰ ਇਧਰ ਨੀ ਚੱਕਰ ਲਗਾਉਣਾ
ਨਹੀਂ ਅਜੇ ਤੋ ਬੈਠਾ ਈ ਨੀ ਆ ਨਾ। ਅਰੇ ਆਓ ਨਾ ਫਿਰ ਤ ਉਥੇ ਸਾਰੇ ਫਿਰ ਦੀਦੀ ਓਰ ਨਿਕਲਨ ਡੇ ਦੇ, ਨਨਾਨਾ ਨੀ ਛੋੜਦੀਆਂ, ਤੁਹਾਨੂੰ ਪਤਾ ਹੀ ਹੈ ਫੇਰ। ਆਹੋ ਨਾ ਪ੍ਰੇ ਕਾਅ ਨੇ ਓਤੇ
ਸਾਨੂੰ ਮਿਲਦਾ ਐ।
ਉਹ ਤੇ ਹੈ ਈ। ਫੇਰ ਓਂ ਏ ਨਾ, ਉਹ ਤਾਂ ਹੈ ਦੇ ਹੁੰਦਾ ਈ ਏ
ਤੇ ਹੋਰ ਨਾਲੇ ਫਿਰ ਦੂਰ ਆਉਨਾ ਫੇਰ ਦੂਰ ਦਾ ਕੁਛ ਹੁੰਦਾ ਹੀ ਏ ਤੁਹ ਹੂੰ ਆਡੀਓ ਵਿੱਚ ਕੋਈ ਵੀ ਸ਼ਬਦ ਨਹੀਂ ਬੋਲਿਆ ਗਿਆ।
ਹੂੰ ਬਸ ਇਹ ਫੇਰ ਉਹਦੇ ਕੰਮਾਂ ਚੋਂ ਫਿਰ ਉਹ ਬੋਲਦੀ ਉਹਦੇ ਕੰਮ ਚੋਂ ਹਾਂ ਹਾਂ ਬਸ ਸ਼ਾਮ ਜ ਤਾਂ ਪੀ ਲਈ ਏ ਕਰਨ ਤੋਂ ਬਾਦ ਫੇਰ ਬਣਵਾਉਣਗੇ। ਕੰਮ ਤੋਂ ਫ੍ਰਰੀ ਹੋਏਗੇ ਨਾ, ਕੰਮ ਤੋਂ ਫ੍ਰਰੀ ਹੁੰਦੇ ਨਾ ਫੇਰ ਬਣੇ ਗਈ ਹੁਨੇ ਹਾਂ ਬੰਨੇਗੀ ਹੈ ਪੰਜ ਛੇ ਵਜ ਗੇ ਨਾ। ਸਾਢੇ ਛੇ ਤੇ ਫਿਰ ਬਣੇਗੀ ਸਾਢੇ ਪੰਜ ਪੀਤੀ ਸੀ। ਸਾਡੇ ਛੇ ਬਣੇ ਗਏ ਹੁਣ।
ਸਾਡੇ ਛੇ ਬਨੇ ਗਈ ਸਹੀ ਗੱਲ ਏ, ਨਹੀਂ ਮੈਂ ਤਾਂ ਦੋ ਟੈਮ ਹੀ ਪੀਨੀ ਫੇਰ ਗੈਸ ਬਣ ਜਾਂਦੀ। ਇੱਕ ਸਵੇਰੇ ਨਾਸ਼ਤੇ ਨਾਲ ਤੇ ਇੱਕ ਸ਼ਾਮੀ ਬਾਅਦ। ਵੈਸੇ ਹੁਣ ਵਾਰ ਵਾਰ ਮੈਨੂੰ ਬੋਲਦੇ ਆ ਕਹਿੰਦੇ ਤੂੰ ਚਾਹ ਛੱਡ ਇੱਕ ਟਾਈਮ ਪੀ ਆ ਪਰ ਬਸ ਤੇ ਸਵੇਰੇ ਪੀਂਦੀ ਆ ਕਈ ਵੱਧ ਨ ਪੀਂਦੀ ਨਾ ਸ਼ਾਮੀ। ਇਹ ਸਿਰ ਦੇ ਉੱਤੇ ਉਹ ਸੁਸਤੀ ਚੜੀ ਰਹੇ
ਅੱਛਾ ਆਪਾਂ ਨੂੰ ਵੱਧ ਆਦਤ ਪੈ ਜਾਂਦੀ ਹੈ। ਹਾਂ, ਨਹੀਂ ਨਹੀਂ ਆਪਾਂ ਰਹਿ ਵੀ ਨਹੀਂ ਸਕਦੇ ਆਪਾਂ ਨੂੰ ਪਤਾ ਹੀ ਜਿਵੇਂ ਇਹ ਬਹੁਤ ਜ਼ਰੂਰੀ ਹੋ ਗਈ ਚਾਹ ਵੀ ਜੇ ਸ਼ਰਾਬ ਨੂੰ ਸ਼ਰਾਬੀ ਹੁੰਦੀ ਆ, ਸਾਨੂੰ ਚਾਅ ਦੀ ਰਹਿੰਦੀ ਹੈ।
ਆਡੀਓ ਦੀ ਕੁਆਲਿਟੀ ਕਾਫੀ ਖਰਾਬ ਹੈ ਕੁਝ ਸਮਝ ਨਹੀਂ ਆ ਰਹੀ
ਹਾਂਜੀ।
ਚਲੋ ਹੋਰ
ਬਸ ਸਭ ਵਧੀਆ ਸਭ-ਸਭ ਵਧੀਆ ਸਭ ਠੀਕ ਠਾਕ। ਤੁਸੀਂ ਸੁਣਾਓ ਠੀਕ ਹੈ ਬੱਚੇ?
ਠੀਕ ਏ
ਕੀ ਕਰਹੇ ਬੱਚੇ ਕਾਲਜ
ਹਾਂ ਗੁੜੀਆ ਲਾਸਟ ਸਾਲ ਹੈ ਗੁੜਆ ਦਾ ਕੋਾਲਜ ਤੇ ਛੋਟੀ ਉਹ ਸਾਡੇ ਚ ਈ ਹਣ ਦੇ ਬੇਠਾ ਤਾਂ ਬਸ ਉਹ ਵੀ ਐਵੇਂ ਹੀ ਹੈ ਬਸਦਾ ਕਮ ਕੋ ਕਰਦਾ ਹ
ਅੱਛਾ ਪੜ੍ਹਾਈ ਵਗਰਾ ਵੀ ਕਰ ਰਿਹਾ ਨਾ ਪੜ੍ਹਾਈ ਵੀ ਕਰ ਰਹੇ ਨਾ ਨਾਲ ਹੈਲੋ ਹੈਲੋ ਹੈਲੋ ਹੈਲੋ
ਹੈਲੋ ਹਾਂ ਅੱਛਾ ਆਵਾਜ਼ ਘੱਟ ਜਾਂਦੀ ਨਾ ਸਿਗਨਲ ਪ੍ਰੋਬਲਮ ਹੋ ਜਾਂਦੀ ਹੈ ਹਮ
ਪੜ੍ਹਾਈ ਵੀ ਕਰਨਾ ਉਹਨਾ ਉੱਧਰ
ਨਹੀਂ ਪੜ੍ਹਾਈ ਤਾਂ ਕੰਪਲੀਟ ਹੈ ਉਹਦੀ
ਅੱਛਾ ਅੱਛਾ ਉੱਥੇ ਜੋਬ ਕਰ ਰਹੇ ਤੇ
ਜੋਬ ਨੀ ਮਿਲਦੀ ਹੈਜੇ ਬਸ ਉਹ ਲਈਏ ਜਾ
ਅੱਛਾ
ਬੜਾ ਔਖਾ ਵ ਹ ਰ ਵ ਤੇ ਪੇ ਦਿੱਤਾ ਹੈ ਪਰ ਬੜਾ ਮੁਸ਼ਕਿਲ
ਹਮ ਸਾਡੇ ਵੀ
ਹੁਣ ਰੈਂਟ ਤੇ ਰਹਿੰਦੇ ਪਏ ਆ ਹੁਣ ਪਤਾ ਨੀ ਕਾਰ ਬਣਨੀ ਤੇ ਬੰਨੇਗਾ ਨਾ ਬੜਾ ਔਖਾ ਬੰਦਾ ਚੌਂਕ ਕਿਤੇੇ ਦੀ ਗੱਲਾਂ ਜਾ ਕੇਵੇਂ ਬੱਚਿਆਂ ਨੂੰ ਭੇਜਣਾ ਨੀ ਚਾਹੀਦਾ ਕਿਸਮਤ ਆਪਣੀ ਕਿਸਮਤ ਤੇ ਭਰੋਸਾ ਰੱਖਣਾ ਚਾਹੀਦਾ ਜੇ ਕਿਸਮਤ ਹਾਂ ਤੇ ਮੇਲ ਜਾਣਾ
ਸਹੀ ਗੱਲ ਆ ਸਹੀ ਗ ਸਹੀ ਗੱਲ ਉਹ ਤੇ ਆ ਸਹੀ ਗੱਲ ਆ ਫੇਿਰ ਮਕਾਨ ਦਾ ਕੀ ਸੋਚਿਆ ਬਣਵਾਉਣਾ ਫ
ਮਕਾਨ ਦਾਜੇ ਕੁਛ ਸੋਚਦੇ ਨੀ ਪਏ ਲੋਨ ਸੋਚਦੇ ਪਏ ਮਿਲ ਜੇ ਬੈਂਕ ਤੋਂ ਹੁੰਦਾ ਨੀ ਪਿਆਜੇ
ਅੱਛਾ ਤੇ ਅਜੇ ਕਿੱਥੇ ਰਹਿ ਰੇਹਾ ਓ ਅੱਜ ਰੈਂਟ ਤੇ ਹੋ ਗਏ
ਹੁ ਰੈਂਟ ਤੇ ਰਹਿੰਦੇ ਨੇ ਥੋੜ੍ਹੀ ਬਹੁਤ ਸਿਲਾਈ ਕਰਨੀ ਆ ਤੇ ਇਹਨਾਂ ਦਾ ਵੀ ਕਦੇ ਪ੍ਰੋਗਰਾਮਾਂ ਆ ਗੇ ਤਾ ਚਲੇ ਗਏ ਨਹੀਂ ਤਾਂ ਫਿਰ ਮੁਸ਼ਕਿਲ ਹੀ ਏ ਤਬੀਅਤ ਵੈਸੇ ਹੀ ਢਿੱਲੀ ਰਹਿੰਦੀ ਏ ਹਾਂ
ਅੱਛਾ ਤੇ ਫੇਰ ਉਹ ਗੁਡੀਆਂ ਕੁੱਛ ਕਰ ਰਹੀ ਹੈ ਜੀ
ਕੁੜੀਆਂ ਨਹੀਂ ਗੁਡੀਆ ਤਾਂ ਹੁਣ ਕਹਿੰਦੀ ਪਈ ਆ ਹਜੇ
ਅੱਛਾ ਤੇ ਫੇਰ ਉਹ ਪੜ੍ਹਾਈ ਪੜ੍ਹੂਈ ਦੀ ਦਿੱਕਤ ਆਉਂਦੀ ਹੋਈ ਗੀ ਫੇਰ
ਫਿਰ ਹ ਹੁਣ ਕੀ ਕਰੀਏ ਉਹ ਕਹਿੰਦੇ ਨੇ ਔਖੇ ਸੌਖੇ ਹੋ ਕੇ ਬੱਚਿਆਂ ਨੂੰ ਪੜ੍ਹਾ ਤਾਂ ਦੇਈਏ ਫਿਰ ਸਾਰੀ ਉਮਰ ਬੰਦ ਰੈਂਦਾ ਏ ਨਾ ਏ
ਇਹ ਪੜ੍ਹਾਈ ਦੀ ਵੈਲੂ ਬਹੁਤ ਹ
ਤਾ ਉਹੀ ਓ
ਪੜਾਈ ਵਿੱਚ ਵੈਸੇ ਟੈਮ ਤੇ ਨਹੀਂ ਨਹੀਂ ਬਿਲਕੁਲ ਸਹੀ ਹੈ ਇਸ ਟੈਮ ਪੜਾਈ ਦਾ ਹੀ ਐ ਦੀਦੀ ਵੀ ਤੇ ਦੀਦੀ ਤੇ ਕਹਿੰਦੇ ਆ ਚਾਹੇ ਕੋਈ ਦਏ ਨਾ ਦਈਏ ਬੱਚਿਆਂ ਨੂੰ ਦਾਰ ਜੀ ਕਹਰੇ ਕੁੜੀਆਂ ਪੜ੍ਹਾ ਕੇ ਸਟੇਂਡ ਕਰਤੀ ਆਪਣੇ ਪੈਰਾਂ ਤੇ ਪੜ੍ਹਾਈ ਫੁੱਲ ਕਰਵਾਤੀ ਜਿਵੇਂ ਤੀਵੇ ਕਰਕੇ
ਉਹੀ ਉ ਹੁਣ ਉਹ ਵੇਖਨਾ ਆਹ ਜਿਵੇਂ ਹੁਣ ਘਰ ਬੈਠੀ ਹੁੰਦੀ ਏ ਇਕ ਸਾਲ ਆਸਤੇ ਘਰ ਬਿਠਾਇਆ ਸੀ ਅਸੀਂ ਹੂ ਕਾਲਜ ਆਹ ਤੇ ਤ ਉਹ ਰਿਸ਼ਤੇ ਆਣੇ ਸ਼ੁਰੂ ਹੋ ਜਾਣ ਬੱਚਿਆਂ ਦੇ ਮੈਂ ਕਿਹਾ ਅਜੇ ਕਰਨ ਨਹੀਂ ਹੈਗਾ ਫਿਰ ਅਜੇ ਕਰਨਾ ਹੀ ਨਹੀਂ ਅਜੇ ਤੇ ਫਿਰ ਕਹਿੰਦੇ ਤੂੰ ਸੀ ਗੋਰਮੈਂਟ ਕੋਲਜ ਚ ਪਾ ਤਾ ਸੀਂ ਕਹਿੰਦੇ ਪੜ ਕੋਈ ਗੱਲ ਨਹੀਂ
ਹਾਂ ਸਹੀ ਗੱਲ ਐ ਪਤਾ ਕਿ ਬੱਚੇ ਘਰ ਰਹਿੰਦਾ ਮੇਰੀ ਮੇਰੀ ਵੀ ਤੇ ਘਰ ਪੈ ਗਈ ਸੀ ਮੇਰੀ ਵੀ ਤਾਂ ਦੋ ਸਾਲ ਕਾਰ ਬੈਠੀ ਹੈ ਕਿੰਨੇ ਸਾਲ ਦੀ ਹੋਈ ਆ ਅਜੇ
ਐ ਇਹ ਤਾਂ ਜੇ ਸਮਝ ਇਕੀ ਸਾਲ ਵੀ ਸਾਲ ਦੀ ਹੋਏਗੀ ਉਹਨੂੰ
ਅੱਛਾ ਅੱਛਾ ਅੱਛਾ ਮੇਰੀ ਤੇ ਇੱਕ ਸਾਲ ਘਰ ਬੈਠੀ ਐ ਹਾਂ ਇਹ ਤੇਈਸ ਚ ਚੱਲ ਰਹੀ ਐ
ਤੇਈ ਸ ਉਹੀ ਉਹ ਉਹੀ ਪੱਚੀ ਪੱਚੀ ਛੱਬੀ ਸਾਲ ਦਾ ਤ ਹੋਏ ਨਾ ਬੱਚਾ।
ਕਹਿਣੀ ਹਾਂ ਨਾਲੇ।
ਅਪਣੀ ਅਈਓ ਹੋਸ਼ ਤਾਂ ਸੰਭਾਲ ਲੈਣ ਬੱਚੇ। ਸਾਡੀ ਉਮਰਾਂ ਚ ਤ ਛੋਟੀ ਛੋਟੀ ਉਮਰਾਂ ਚ ਵਿਆਹ ਹੋ ਜਂਦੇ ਸੀ ਨਾ ਸਾਡੇ।
ਹੁਨ ਏ ਵੇਖੋ ਨਾ ਓਹੀ ਤੇ ਕਹਿ ਰਹੀ ਉ ਸਾਡੇ ਹੁਣ ਸਾਰੀ ਕੁੜੀਆਂ ਬਾਅਦ ਜੀ ਗਈ ਏ ਸਭ ਤੇ ਉਹ ਮਤਬ ਉਮਰ ਦੇ ਹਸਾਬ ਨਾਲ ਸਹੀ ਵਿਆ ਹੋ ਜਾਨੇ। ਅੱਸੀ ਆ ਛੋਟੇ ਛੋਟੇ ਊਮਰਾਂ ਚ ਵਿਆਹ ਹੋ ਗਏ।
ਓਹੀਓ, ਫਿਰ ਅੱਗੋਂ ਹੋਣ ਬੱਚਿਆਂ ਦੇ ਤਾਂ ਚਲ ਸੋਚਸਮਝ ਕੇ ਈ ਬੰਦਾ ਕਹਿੰਦੈ। ਅੱਜ ਕੱਲ ਹੁਣ ਟਾਈਮ ਹੀ ਨ੍ਹੀਂ ਹੈਗਾ ਓਹ। ਪੈਲਾ ਟਾਈਮ ਹੁੰਦਾ ਸੀ ਜਿਵੇਂ ਮਾਂ ਪਿਓ ਨੇ ਕਿਆ ਕਰ ਲਿਆ।
ਸਹੀ ਗੱਲ ਹੈ, ਹਾਂ ਨੀ ਬਿਲਕੁਲ ਸਹੀ ਹੈ। ਅਪ ਆਪਾ ਵੀ ਇੱਕ ਸਾਲ ਘਰ ਬਿਠਾ ਕੇ ਵੇਖ ਲਿਆ ਕੁਝ ਬਨਿਆ ਹੀ ਨਹੀਂ ਫਿਰ ਵਾਪਸ ਸਕੂਲ ਸਟਾਰਟ। ਆਰ ਕਰਦੈ ਦੋ ਸਾਲ ਐਹਦੇ ਪੈਲੇ ਤਿੰਨ ਸਾਲ ਪੈਲੇ ਪੜ੍ਹਾਯੈ। ਫਨੇ ਸਕੂਲ ਛੋੜਤਾ ਸੀ ਸਾਲ ਘਰ ਬੈਠ ਰੀ ਏ। ਫੇਰ ਵਾਪਸ ਸਟਾਰਟ ਕੀਤ ਮੈਂ ਤੋਂ ਬੋਰ ਹੋ ਰਹੀ ਆ। ਹਾਂ, ਮੈ ਤਾ ਬੋਰ ਹੋ ਰਹੀ ਆ। ਮੈਂ ਤੋ ਵਾ ਵਾਪਸ ਜਾਵਾਂਗੇ। ਮੈਂ ਕੇਆ ਜਾਓ ਫਿਰ ਘਰ ਬੈ ਕੇ ਵੀ ਕੀ ਕਰਨਾ। ਘਰ ਬੈਠੋ ਫਿਰ ਭੂਆ ਦੇ ਫੋਨ ਆਨੇ, ਉਹਨਾਂ ਨੂੰ ਏਹ ਨਾਂ ਨੂੰ ਮੇਰੀ ਨਨਾਣ ਮੇਰੀ ਕੁੜੀ ਵਿਆਹ ਗੀ ਸੀ ਤੇਈ ਚ। ਏਦਾ ਵੀ ਕਰਦੋ, ਫਰੀ ਕਰਦੋ। ਔਦੇ ਨਾਲ ਕੰਪੇਅਰ ਕਰ ਰਹੀ ਹੈ ਤੇਰੀ ਕੁੜੀ ਵੀ--ਇਹ ਦੂਜੇ ਨੰਬਰ ਵਾਲੀ ਐ ਜਗਾਦਰੀ। ਹਾਂ, ਓਹ ਦੋ ਬੱਚੇ ਜੇ ਕੁੜੀ ਮੁੰਡਾ।
ਹਾਂਅ, ਜਿਹੜੀ ਮੁੱਕਰ ਜੀ ਪਿਆਰਕ ਰੈਣਦੀ ਕੁੜੀ।
ਚਲੋ ਫੇਰ ਮਿਲਣੇ ਆ। ਕੱਟਾਂ, ਚਲੋ।
ਚਲੋ ਠੀਕ ਏ ਫੇਰ, ਹਾਂ, ਚਲੋ ਠੀਕ ਏ। ਹਾਂ, ਸਸ ਸ਼੍ਰੀਕਾਲ।